ਹੈਲੋ,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
ਹੋਰ ਕਿੱਦਾਂ? ਘਰ ਪਰਿਵਾਰ ਸਭ ਠੀਕ ਠਾਕ।
ਹਾਂਜੀ, ਸਭ ਵਧੀਆ ਜੀ ਆਪਣਾ
ਸਭ ਵਧੀਆ ਜੀ, ਸਭ ਵਧੀਆ। ਮੈਂ ਕਿਆ ਫਿਰ ਸ਼ੋਪਿੰਗ ਕਿੱਦਾਂ ਕਰਦੇ ਔ, ਔਨਲਾਈਨ ਔਫਲਾਈਨ?
ਮੈਂ ਤਾਂ ਜ ਜ ਆਪ ਮਿਡਲ ਫੈਮਿਲੀ ਹੈਾਂ ਜ ਗਰੀਬ ਫੈਮਲੀ ਹੈ ਤਾਂ ਮੇ ਵਾਸਤੇ ਤਾਂ ਉਹਨਾਂ ਸੀਹੀਦੇ ਸਭ
ਪਰ ਔਨਲਾਈਨ 'ਚ ਇੱਕ ਦਿੱਕਤ ਹੈ ਭਾਅ ਜੀ
ਹਾਂਜੀ ਹਾਂਜੀ
ਪਰ ਜਿਹੜਾ ਜਹੜਾ ਉਹ ਚੀਜ਼ ਸ਼ੋਅ ਦਿਖਾਉਂਦੇ ਨੇ ਨਾ ਪਰ ਉਹ ਹੁੰਦੀ ਨਹੀਂ ਹੈ ਜਦੋਂ ਸਾਹਮਣੇ ਆਉਂਦੀ ਹੈ
ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਸਮਹਿਝਣਾ ਤਾਂ ਇਸਦਾਕੇ ਜਿਹੜੀ ਕੁਆਲਿਟੀ ਹੈ ਉਹ ਨਹੀਂ ਮਿਲਦੀ
ਪਰ ਪਰ ਜੇ ਉਹਦੀ ਗੱਲ ਕਰੀਏ ਤਾਂ ਰੇਟ ਤਾਂ ਘੱਟ ਹੀ ਹੁੰਦਾ
ਹਾਂਜੀ ਰੇਟ ਤੁਸੀਂ ਮੰਨ ਕੇ ਚਲੋ ਮੈਂ ਸ਼ੂਜ਼ ਲਤੇ ਸੀਗੇ ਪਹਿਲਾਂ ਮੈਂ ਓਫਲਾਨ ਚੱਕਰ ਕਿਹਾ ਸੀਗਾ ਦੁਕਾਨੇ ਚ ਪਿੰਡ ਜਿੰਨੀਆਂ ਵੀ ਦੁਕਾਨਾਂ ਸੀਗੀਆਂ ਜੁੱ ਸੀਗੇ ਖਦਰ ਪਦਰ ਗਿਆ
ਅੱਛਾ
ਤੇ ਮੈਂ ਉਓਹੀ ਸੇਮ ਕਲਰ ਦੇ ਸੇਮ ਸ਼ੂਜ ਮੈਂ ਔਲਾਈਨ ਬਸ ਤੋਂ ਪੰਜ ਸੌ ਰੁਪਏ ਚਲ ਮਿਲ ਹੈ
ਅੱਛਾ ਤੇ ਮੈਂ ਵੀ ਪਰਸੋਂ ਇੱਕ ਮੰਗਵਾਏ ਨੇ ਤੇ ਜਦੋਂ ਮੈਂ ਉਹਦਾ ਵੇਖਿਆ ਨਾ ਕਿ ਔਫਲਾਈਨ ਕੀ ਹਿਸਾਬ ਕਿਤਾਬ ਹੈ ਤੇ
ਹਾਂਜੀ ਹਾਂਜੀ
ਘੱਟੋ ਘੱਟ ਪੰਦਰਾਂ ਕੁ ਸੋਲ੍ਹਾਂ ਸੌ ਇੱਦਾਂ ਹੀ ਕੁਛ ਹੋਣਾ ਨੇ ਅਤੇ ਜਦੋਂ ਮੈਂ ਔਨਲਾਈਨ ਵੇ ਕਿਹਾ ਅਤੇ ਮਾ ਉੱਤਰ ਤੁਸੀਂ ਸਮਝੋਗੇ ਪੰਜ ਸੌ ਰੁਪਏ ਦੇ ਪਰ ਕੁਆਲਿਟੀ 'ਚ ਫਰਕ ਹੁੰਦਾ
ਉਹ ਗਲਤ ਮੈਂ ਵੀ ਮੰਨਨਾ ਉਹ ਵੀ ਗਲਤ ਮੈਂ ਸਹਿਮਤ ਹਾਂੈਂ ਮੈਂ ਜਹੜੇ ਜੂਤੇ ਮਨਾਏ ਤਾਂ ਮਤਲਬ ਕੁਆਲਟੀ ਦੇੇਖੀ ਸੀ ਮੈਂ ਕੁਆਲਟੀ ਦਾ ਥੋੜ੍ਹਾ ਫਰਕ ਸੀਗਾ
ਹਜੀੀ
ਮਗਰ ਕਈ ਵਾਰ ਤਾਂ ਆਪਾਂ ਕਈ ਵਾਰ ਤਾਂ ਆਪਾਂ ਇਵੇਂ ਹੀ ਹੈ ਕਿ ਆਪਾਂ ਨੂੰ ਜਿਵੇਂ ਹ ਇੱਕ ਦੋ ਪਾਰੀ ਪਾਣੀ ਹੈ ਪੰਜ ਪਾਰੀ ਪਾਉਣੀ ਹੈ ਛੇ ਵਾਰੀ ਪਾਉਣੀ ਹੈ ਇਸ ਕਰਕੇ ਤਾਂ ਆਪਾਂੈਂ ਸ ਹੀ ਰਹਿੰਦਾ ਜਿਵੇਂ ਆਪਾਂ ਲੰਬੇ ਟਾਈਮ ਯੂਜ ਕਰਨੇ ਆ ਫਿਰ ਤਾਂ ਫਲਾਈਨ ਸਹੀਹਦਾ
ਹਾਂਜੀ ਹਾਂਜੀ ਪਰ ਔਨਲਾਈਨ ' ਇਹ ਵੀ ਤਾਂ ਫ਼ਾਇਦਾ ਹੈਗਾ ਨਾ ਕੀ ਬੰਦਾ ਘਰ ਬੈਠੇ ਕੁਝ ਵੀ ਹੋਰ ਮੰਗਵਾ ਸਕਦਾ ਹੈ ਤੇ ਬੰਦੇ ਨੂੰ ਜ ਜਿਸ ਹਿਸਾਬ ਨਾਲ ਜਿਸ ਹਿਸਾਬ ਨਾਲ ਗਰਮੀਆਂ ਪੈ ਰਹੀਆਂ ਨੇ ਅਤੇ ਬੰਦਾ ਬਾਹਰ ਜਾ ਕੇ ਅਤੇ ਗਰਮੀ ਚ' ਬੇਹੋਸ- ਸ਼ ਵਾਲਾ ਕੰਮ ਹੈਗਾ। ਇਸ ਤੋਂ ਵੀਆ ਬੰਦਾ ਘਰ ਬੈਠੇ- ਬੈਠੇ ਮੰ ਬੰਗਾਾਲੀ ਜੇ ਬੰਦਾ
ਹਾਂਜੀ- ਹਾਂਜੀ।
ਰੋਜ਼ ਪਾਉਣੇ। ਉਹਦੇ ਲਈ ਤਾਂ ਸਹੀ ਹੈ। ਬੰਦਾ ਘਰ ਬੈਠੇ। ਅੱਠ ਤਾਂ ਮ ਮੰਗਵਾ ਰਿਹਾ ਘੱਟੋ ਘੱਟ
ਭਜੀ ਦੂਜੀ ਗੱਲ ਆਹ ਵੀ ਹੈਗੀ ਨਾ ਮਤਲਬ ਆਪਾਂ ਨੂੰ ਜਿਵੇਂ ਕਿਸ ਚੀਜ਼ ਦੀ ਨੌਲੇਜ ਨਹੀਂ ਆਪਾਂ ਨੂੰ, ਜਿਵੇਂ ਮੰਨ ਲਓ ਤੁਸੀਂ ਮੰਨ ਚਲੋਂ ਕੱਪੜੇ ਐ, ਆਪਾਂ ਨੂੰ ਜਿਹੜਾ ਕੋਰਟ ਐ, ਆਪਾਂ ਨੂੰ ਉਹਦੇ ਨੋਲੇਜ ਨਹੀਂ ਕਿੰਨੇ ਜਾਂਦੇ ਆ।
ਹਾਂਜੀ।
ਤੁਸੀਂ ਨਾ ਉਹ ਪਹਿਲੇ ਜਾ ਕੇ ਚੈੱਕ ਕਰਿਓ, ਦੁਕਾਨਾਂ ਤੇ ਉਹ ਕਹਿਣ ਗੇ ਦੋ ਹਜ਼ਾਰ ਦਾ ਪੰਦਰਾਂ ਸੌ ਦਾ, ਤੇਰਾਂ ਸੌ ਦਾ, ਆਪਾਂ ਨੂੰ ਇੱਕ ਆਈਡੀਆ ਲੱਗ ਜਾਂਦਾ ਐ। ਹਾਂਜੀ, ਉਹ ਤਾਂ ਹੈਗੀ ਆਪਾਂ ਨੂੰ ਇੱਕ ਆਈਡੀਆ ਲੱਗ ਜਾਂਦਾ, ਕਿ ਕਿੰਨੇ ਦਾ ਮਿਲ ਰਿਹਾ।
ਹਾਂਜੀ ਹਾਂਜੀ।
ਉਹੀ ਤੁਸੀਂ ਨਾ ਜਿਵੇਂ ਕੁਆਲਟੀ ਪੈਸੇ ਨਹੀਂ ਕਹਿ ਸਕਦੇ, ਮੈਂ ਕਿਹਾ, ਜਿਹੜਾ ਕੋਟ ਹੈ। ਤੁਸੀਂ ਉਹ ਚੈੱਕ ਕਰਿਓ। ਅੱਧਾ ਰੇਟ ਹੋਊਗਾ।
ਹਾਂਜੀ- ਹਾਂਜੀ, ਪਰ ਔਨਲਾਈਨ 'ਚ ਵੀ ਤਾਂ ਫਰਕ ਐ, ਦਿਖਾਉਂਦੇ ਕੁਛ ਨੇ ਭੇਜਦੇ ਕੁਛ ਨੇ।
ਉਹ ਵੀ ਗੱਲ ਥੋੜੀ ਸਹੀ ਐ, ਮਤਲਬ ਹੀ ਹੈ ਨਾ। ਜਿਹੜੀ ਕੁਆਲਟੀ ਇਨ੍ਹਾਂ ਆਪਾਂ ਨੂੰ। ਓਨਲਾਈਨ, ਔਫਲਾਈਨ ਚ' ਔਫਲਾਈਨ ਚ' ਇਹਵੇ ਵੀ ਹੈਗੇ, ਮਤਲਬ ਆਪਾਂ ਕੁਆਲਿਟੀ ਵੀ ਚੈੱਕ ਕਰ ਸਕਦੇ ਹਾਂ। ਕਲਰ ਵੀ ਚੈਕ। ਕਰ ਸਕਦੇ ਆ। ਤੇ ਗਰੰਟੀ ਵੀ ਲੈ ਸਕਦੇ ਆ।
ਨਾ। ਹੁਣ ਜਿਵੇਂ ਮੀਸ਼ੋ ਐਪ ਹੈਗਾ। ਕਿੰਨਾ ਕੁ ਸਸਤਾ ਸਮਾਨ ਮਿਲਦਾ ਉਹਦੇ 'ਤੇ।
ਮਿਲਦਾ ਜੀ।
ਬਜਾਏ ਔਫਲਾਈਨ ਦੇ। ਨਾ ਕੁਛ ਵੀ ਮੰਗਵਾ ਲਉ। ਔਨਲਾਈਨ ਬੈਠੇ ਕੀ ਨਹੀਂ ਕੁਛ ਨਹੀਂ ਹੁੰਦਾ। ਬਲਿੰਕੀਟ ਵੇਖ ਲਓ। ਕੁਛ ਮੰਗਵਾਉਣਾ ਹੋਏ, ਦਸ ਪਿੰਡ ਘਰ ਸਮਾਨ ਪਹੁੰਚ ਜਾਂਦਾ। ਆਪਣੇ ਪੈਸੇ ਏ ਤੇ ਚਾਰਜ ਕਰਦੇ ਨੇ। ਪਰ ਉਹ ਹੈ ਨਾ ਕਿ ਉਹ ਪੈਸੇ ਖ਼ਰਾਬ ਹੈਗੇ ਨੇ। ਬੰਦਾ ਕੁਝ ਜਾ ਕੇ ਵੀ ਲੈ ਸਕਦਾ। ਪਰ ਕੀ ਕਰੀਏ।
ਮੇਨ ਗੱਲ ਤਾਂ ਟਾਈਮ ਹੈ ਜੀ, ਕਿਸੇ ਕੋਲ ਟਾਈਮ ਨੀ ਹੈਗਾ।
ਜੀ- ਜੀ- ਜੀ ਬਿਲਕੁਲ, ਹੁਣ ਬੰਦਾ ਬਾਹਰ ਕੰਮ ਤੇ ਆ ਘਰਦਿਆਂ ਨੂੰ ਕੋਈ ਸਮਾਨ ਚਾਹੀਦਾ।
ਤੁਸੀਂ ਕੋਈ ਸਮਾਨ ਲੈ ਕੇ ਆਉਣਾ ਬਾਜ਼ਾਰੋਂ। ਔਫਲਾਈਨ ਲੈ ਕੇ ਆਉਣਾ। ਤੁਹਾਨੂੰ ਨਾ ਤੁਸੀਂ ਕਿਤੇ ਜੋਬ ਕਰ ਰਹੇ ਹੋ, ਪ੍ਰਾਈਵੇਟ ਜੋਬ ਕਰ ਰਹੇ ਹੋ ਨਾ, ਤੁਹਾਨੂੰ ਉੱਥੋਂ ਛੁੱਟੀ ਲੈਣੀ ਪੈਂਗੀਆਂ।
ਜੀ- ਜੀ- ਜੀ ਬਿਲਕੁਲ। ਅੱਜ ਕੱਲ੍ਹ, ਔਰ
ਉਹੀ ਤਾਂ ਗੱਲ ਮੈਂ ਕਹਿ ਰਹੇ ਨਾ, ਜਿਵੇਂ ਤੁਸੀਂ ਇੱਕ ਦੁਕਾਨ ਗਓ, ਦੋ ਦੁਕਾਨ ਗਓ, ਦਸ ਦੁਕਾਨਾਂ ਘੁੰਮ ਕੇ ਆਓਗੇ ਤੁਸੀਂ।
ਹਾਂਜੀ।
ਉਹਥੇ ਥੋੜਾ ਟਾਈਮ ਵੀ ਲੱਗੂਗਾ, ਤੁਹਾਡੇ ਕੋਲ ਕੋਈ ਬਾਈਕ ਹੈਗਾ, ਤਾਂ ਤੇਲ ਵੀ ਪਾਓਗਾ। ਤੁਹਾਡਾ ਵੀ ਟਾਈਮ ਖਰਾਬ ਹੋਊਗਾ।
ਹਾਂਜੀ, ਬਿਲਕੁਲ ਜੀ, ਬਿਲਕੁਲ।
ਫੇਰ ਕਈ ਵਾਰ ਹੁੰਦਾ ਹੈ, ਕਿ ਤੁਹਾਨੂੰ ਪਸੰਦ ਵੀ ਨਹੀਂ ਆਉਂ ਸਮਾਨ।
ਹਾਂਜੀ। ਹੁਣ, ਔਨਲਾਈਨ 'ਚ ਕੀ ਹੋ ਗਿਆ। ਹੁਣ ਬੰਦਾ ਮੰਨ ਲਉ ਕੰਮ ਤਾਂ ਹੈਗਾ।
ਘਰਦਿਆਂ ਨੂੰ ਕੋਈ ਸਮਾਨ ਚਾਹੀਦਾ ਐ। ਨਾਲੇ ਔਡਰ ਪਾਤਾ ਚਲੋਂ, ਦਸ ਮਿੰਟ 'ਚ ਕਾਰ ਸਮਾਨ ਪਹੁੰਚ ਗਿਆ। ਹੁਣ ਕੱਪੜੇ ਮੰਗਾਉਣੇ ਨੇ ਬਜ਼ਾਰੋਂ ਕੋਈ ਸਮਝ ਨਹੀਂ ਆ ਰਿਹਾ। ਔਨਲਾਈਨ ਖੋਲ੍ਹਿਆ ਜਿਹੜਾ ਪਸੰਦ ਆਇਆ ਮੰਗਵਾ ਲਿਆ। ਕੱਪੜੇ ਗ਼ਲਤ ਆਏ ਤਾਂ ਵਾਪਸੀ ਕਰ ਦਿਉ, ਪੈਸੇ ਤਾਂ ਵਾਪਸੀ ਆਈ ਜਾਣੇ ਨੇ। ਓਫਲਾਈਨ ਲਈ ਟਾਈਮ ਚਾਹੀਦਾ ਐ। ਸਭ ਕੁਛ ਚਾਹੀਦਾ। ਪੈਸੇ ਵੀ ਖਰਚਣੇ ਨੇਂਂ
ਉਹ ਤਾਂ ਉਹ ਵੀ ਗੱਲਾਂ ਨਾ ਕੀ ਕਹਿ ਰਿਹਾ ਕਿ ਉਹ ਛੋਪਿੰਗ ਨਹੀਂ ਕਰਨੀ ਚਾਹੀਦੀ। ਮਗਰ ਉਹਨਾਂ ਵਾਸਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ। ਕਿ ਜਿਹੜੇ ਸਹੀ ਜਿਹੜੇ ਸਹੀ ਐਪ ਹੈਗੇ ਨਾ। ਮੀਸ਼ੋ ਹੈਗੇ, ਫਲਿੱਪਕਾਰਟ ਹੋ ਗਿਆ, ਐਮਾਜੋਨ ਹੋ ਗਿਆ। ਇਹਨਾ ਚ ਸੌਪਿੰਗ ਕਰ
ਹਾਂਜੀ, ਹੁਣ ਤੁਸੀਂ ਖੁਦ ਹੀ ਵੇਖ ਲਓ। ਇਹ ਔਨਲਾਈਨ ਕਦੋਂ ਤੋਂ ਚੱਲਿਆ। ਜਦੋਂ ਤੋਂ ਕੋੋਨਾ ਚ' ਬੱਚੇ ਘਰ ਸੀ। ਬੱਚਿਆਂ ਕੋਲ ਫੋਨ ਸੀ। ਸਭ ਕੁਝ ਬੱਚੇ ਸਿੱਕੇ ਨੇ। ਉਸ ਤੋਂ ਬਾਅਦ
ਹਾਂਜੀ- ਹਾਂਜੀ।
ਇਹ ਸਾਰੀ ਚੀਜ਼ਾਂ ਘੁੰਮੀਆਂ ਨੇ
ਹਾਂਜੀ
ਬੱਚੇ ਔਨਲਾਈਨ ਕਰਨਾ ਸਿੱਖਗੇ, ਬਾਜ਼ਾਰ ਨਹੀਂ ਜਾਣਾ ਪੈਂਦਾ ਕੀ ਕੁਛ ਨਹੀਂ ਬਦਲਤਾ ਉਹਨੇ
ਬਿਲਕੁਲ ਆ
ਬੰਦਿਆਂ ਨੇ, ਜਾਣਾ ਤੇ ਛੱਡ ਹੀ ਦਿੱਤਾ ਬਾਹਰ
ਬਿਲਕੁਲ
ਮੈਂ ਜ਼ਿਆਦਾਤਰ ਵੇਖ ਹੀ ਰਿਹਾ ਕਿ ਔਨਲਾਈਨ ਹੀ ਚੀਜ਼ਾਂ ਘੁੰਮ ਰਹੀਆਂ ਨੇ ਸਾਰੀ
ਮੈਂ ਤਾਂ ਇੱਕ ਗੱਲ ਕਹਿ ਰਿਹਾ ਸੀ ਜਿਹੜਾ ਆਪਾਂ ਖਾਣ ਪੀਣ ਚੀਜ਼ਾਂ ਹੈਗੀਆਂ ਜਿਹੜੇ ਕਰਦਾ ਰਾਸ਼ਨ ਹੈਗਾ ਜਿਵੇਂ ਸੋਚਦੇ ਹੁੰਦੀ ਹੈ ਕਰਦੀ, ਉਹ ਆਪਾਂ ਉਹ ਫਲ ਲੈਣੀ ਚਾਹੀਦੀ ਹੈ ਆਪਾਂ ਨੂੰ
ਹੁਣ ਸਾਡੇ ਇੱਥੇ ਸਿਟੀ ਮੋਲ ਖੁੱਲ੍ਹਿਆ
ਹਾਂਜੀ- ਹਾਂਜੀ।
ਚੀਨੀ ਮੰਗਾਵਾਓ, ਦਾਲ ਮੰਗਾਵਾਓ, ਰਾਸ਼ਨ ਮੰਗਾਵਾਓ ਕੁਛ ਵੀ ਮੰਗਾਵਾ ਸਕਦਾ ਬੰਦਾ ਇੱਕ ਦੋ ਦਿਨ ਚ ਆ ਜਾਂਦਾ ਬਜ਼ਾਰੋਂ ਸਸਤਾ ਵੀ ਮਿਲ ਜਾਂਦਾ ਕਦੇ -ਕਦੇ ਜਦੋਂ ਕਦੇ ਪਹਿਲਾ ਨੰਬਰ ਹੋਏ। ਉਹਦੇ 'ਤੇ ਇੰਨੇ ਪ੍ਰਸੈਂਟ ਔਫ ਮਿਲ ਗਿਆ, ਕੀ ਕੁਛ ਨਹੀਂ ਮਿਲਦਾ ਸਭ ਕੁਛ ਮਿਲਦਾ ਔਨਲਾਈਨ
ਅੱਛਾ, ਤੁਸੀਂ ਜਿਹੜੀ ਮਾਰ ਦੀ ਗੱਲ ਕਹਿ ਰਹੇ ਹੋ ਉਹ ਮਾਰਟ ਦਾ ਸਮਾਨ ਤਾਂ ਠੀਕ ਮਿਲਦਾ ਫਿਰ ਉਹ ਤਾਂ ਇਵੇਂ ਹੈ ਕਿ ਇੱਥੋਂ ਹੀ ਮਿਲ ਜਾ
ਹਾਂਜੀ, ਉਹ ਕਈ- ਕਈ ਜਗ੍ਹਾ ਤੇ ਹੁੰਦੇ ਨਾ।
ਹਾਂਜੀ- ਹਾਂਜੀ।
ਹਾਂ, ਤੇ ਸਾਡੇ ਇਥੇ ਖੁੱਲਿਆ ਸੀ
ਹੁਣ ਜਿਵੇਂ ਘਰਦਾ ਸਮਾਨ ਹੈਗਾ ਡਰਾਈ ਫਰੂਟ ਹੁੰਦੇ ਜਿਵੇੇ ਬਦਾਮ, ਕਾਜੂ ਕਿਸੇਂ ਦੇ ਇਹ ਤਾਂ ਤੁਸੀਂ ਮਤਲਬ ਮੰਨ ਕੇ ਚਲੋ ਉਫਲਾਈਨ ਹੀ ਲੈਣੇ ਚਾਹੀਦੇ ਬੰਦੇ ਨੂੰ
ਹਾਂਜੀ- ਹਾਂਜੀ।
ਇਹਨਾਂ ਚੋਂ ਐਵੇਂ ਕਿ ਇੱਕ ਦੋ ਰੁਪਏ ਫਾਲਤੂ ਲੈ ਜਾਓ ਤਾਂ ਕੋਈ ਗੱਲ ਨਹੀਂ ਮਤਲਬ ਕੁਆਲਟੀ ਤਾਂ ਵਧੀਆ ਮਿਲਦੀ ਹੈ ਖਾਏ ਸ ਸਮਾਨ ਹੈ ਉਹ ਤਾਂ ਅੱਛੇ ਖਾਗੀ ਆਪਾਂ
ਹਾਂਜੀ-ਹਾਂਜੀ।
ਕਿਉਂਕਿ ਨਾ ਲਓ ਬਾਹਰੋਂ ਕੋ ਸਮਾਨ ਆ ਰਿਹਾ ਚਾਵਲ ਮੰਗਵਾ ਰਹੇ ਆ, ਕਾਜ਼ੂ ਕਿਸਮਿਸ ਮੰਗਵਾ ਰਹੇ ਆ ਕੀ ਪਤਾ ਓਰਜਨਲ ਹੈ ਕਿ ਨਹੀਂ ਹੈ ਆਪ ਆਪਾਂ ਲੈ ਲਈਏ ਖਾ ਲਈਏ ਆਪਾਂ ਸਰੀਰ ਨੂੰ ਖ਼ਰਾਬ ਕਰਨਾ
ਹਾਂਜੀ-। ਹਾਂਜੀ
ਮੈਂ ਤਾਂ ਜਿਹੜੇ ਕੱਪੜੇ ਹੈ ਕੱਪੜੇ ਹੈ ਜੁੱਤੇ ਹੈ ਇਹੀ ਔਨਲਾਈਨ ਮੰਗਵਾਉਂਦਾ ਹ ਜਾਂ ਮੋਬਾਈਲ ਹੋ ਗਿਆ
ਹਾਂਜੀ -ਹਾਂਜੀ -ਹਾਂਜੀ ਮੈਂ ਤੇ। ਮੈਂ ਵੀ, ਔਨਲਾਈਨ 'ਚ ਜੁੱਤੇ, ਕੱਪੜੇ ਕੁਛ ਮੰਗਉਂਦਾ ਜ਼ਿਆਦਾਤਰ।
ਬਾਕੀ ਤਾਂ, ਘਰ ਦੇ ਮੰਗਵਾਉਂਦੇ ਨੇ।
ਔਨਲਾਈਨ ਚ, ਸਰ, ਭਾਜੀ ਇਵੇਂ ਹੈ ਕਿ, ਜਿਵੇਂ ਕੋਈ ਨਵੀਂ ਕੁਆਲਿਟੀ ਆਈ ਹੈ ਨਵਾਂ ਰੰਗ ਆਇਆ ਨਵੀ
ਹਾਂ ਇਹ ਸਭ ਤੋਂ ਵਧੀਆ ਇਹ ਸਭ ਤੋਂ ਇਹ ਸਭ ਤੋਂ ਵਧੀਆ ਚੀਜ਼ ਹੈ। ਕਿ ਜਿਹੜਾ ਵੀ ਕੋਈ ਆਰਟੀਕਲ ਹੈ, ਜਿਹੜਾ ਵੀ ਕੋਈ ਨਵੀਂ ਚੀਜ਼ ਆਈ ਹੈ। ਹਾਂ ਉਹ ਹੈ ਨਾ ਉਹ ਮਿਲ ਜਾਂਦਾ
ਮਿਲ ਜਾਂਦਾ ਹੈ ਜਿਹੜੀ ਮਤਲਬ ਜਿਹੜਾ ਨਵੀ ਆਰਟ
ਬਜ਼ਾਰ 'ਚ ਢੂੰਡਣ ' ਵੀ ਕੋਈ ਦੇਰ ਨਹੀਂ ਲੱਗਦੀ ਨਾਲੇ ਨਾਲ ਨਾਲੇ ਨਾਲ ਤਸਵੀਰ ਵਿਖਾਈ ਨਾਲੇ ਨਾਲ ਹੀ ਮਿਲ ਵੀ ਜਾਂਦਾ ਹੈ ਔਨਲਾਈਨ ਹੋਸ਼ਰੀ ਹੋ
ਉਹ ਤਾਂ ਨਾ, ਹਾਂਜੀ ਉਹ ਤਾਂ ਉਹੀ ਗੱਲ ਹੈ ਨਾ ਜਿਵੇਂ ਮ ਆ ਲਆ ਮਾਰਕੀਟ ਚ ਇੱਕ ਦੋ ਮਿੰਟ ਜਾਣਗੇ ਇਨੇ ਚੋ ਪੁਰਾਣਾ ਜਾਂਦਾ ਫ
ਹਾਂਜੀ- ਹਾਂਜੀ।
ਉਵੇਂ ਮਨ ਕੇ ਚੱਲੋ ਤਾਂ, ਦੇਖੋ ਜੀ ਹੁਣ ਜਿਵੇਂ ਆਪਣੇ ਨੇੜੇ -ਤੇੜੇ, ਦੁਕਾਨਾਂ ਹੈਗੀਆਂ, ਉਹ ਵੀ ਸੋਚਦੇ ਹੈ, ਕਿ ਅਸੀਂ ਕੋਈ ਸਮਾਨ ਲੈ ਰੱਖੇ ਹੈ। ਸਾਡੇ ਕੋਲ ਬੰਦਾ ਲੈ ਕੇ ਜਾਵੇ, ਸਾਡਾ ਵੀ ਘਰ ਚੱਲੇ, ਉਹਨਾਂ ਦਾ ਵੀ ਘਰ ਚੱਲੇ।
ਜੀ -ਜੀ, ਜੀ।
ਇਸ ਕਰਕੇ ਮੈਂ ਕਹਿ ਰਿਹਾ ਕਿ, ਥੋੜਾ -ਬੋੜਾ ਸਮਾਨ ਜਿਹੜਾ ਹੈਗਾ ਨਾ ਰਾਸ਼ਨ ਪਾਣੀ ਹੋ ਗਿਆ, ਘਰ ਦਾ ਸਮਾਨ ਹੋ ਗਿਆ। ਸ਼ੈਂਪੂ ਹੋ ਗਏ, ਸਾਬੁਨ ਹੋ ਗਏ ਜਿਹੜਾ ਹੈਗਾ ਉਹ ਤਾਂ, ਆਪਾਂ ਨੂੰ ਔਫਲਾਈਨ ਲੈਣਾ ਚਾਹੀਦਾ। ਕਿਉਂਕਿ ਕਈ, ਕਿਉਂਕਿ ਲੋਕਾਂ ਦੁਕਾਨਾਂ ਖੋਰ ਕੇ ਕਰੇ, ਉਹ ਵੀ ਵਿਚਾਰੇ ਕਮਾਈ ਕਰਨ ਵਾਸਤੇ ਬੈਠੇ ਆ।
ਹਾਂਜੀ -ਹਾਂਜੀ। ਉਹਨਾਂ
ਉਹ ਵੀ ਪਤਾ ਹੈਗੀ ਨਾ, ਉਹ -ਉਹ ਵੀ ਭਾਜੀ ਮੇਰੀ ਗੱਲ ਸੁਣਾ ਜਿਵੇਂ ਦੋ ਪੈਸੇ ਵੀ ਹੈਗੇ, ਤੇ ਜਿਵੇਂ ਆਪਣੇ ਕੋਲ ਕਈ ਵਾਰ ਹੁੰਦਾ, ਕਿ ਆਪਾਂ ਜਿਵੇਂ ਆਪਣੇ ਕੋਲ ਪੈਸੇ ਨਹੀਂ ਹੈਗੇ।
ਹਾਂਜੀ।
ਠੀਕ ਹੈ, ਆਪਾਂ ਨੂੰ ਘਰੇ ਕੋਈ ਮਨਾਣ ਆ ਜਾਏ ਕੋਈ। ਸਮਾਨ ਚਾਹੀਦਾ ਹੈ, ਤਾਂ ਆਪਾਂ ਆਫਲਾਈਨ ਨਾ, ਤੁਸੀਂ ਇੱਕ ਮਿਨਟ ਵਿੱਚ ਲਿਆਓਗੇ। ਜਾਣਕਾਰੀ ਹੁੰਦੀ ਹੈ, ਦੁਕਾਨਾਂ ਤੇ ਕੋਈ ਵੀ ਹੈ, ਆਪਾਂ ਜਾਣਦੇ ਹੈ। ਉਹ ਤੁਸੀਂ ਇੱਕ ਲੱਖ ਦਾ ਸਮਾਨ ਹੈ, ਦੋ ਲੱਖ ਦਾ ਸਮਾਨ ਹੈ, ਤੁਹਾਨੂੰ ਦੇ ਦੇਣਗੇ, ਮਤਲਬ ਆਫਲਾਈਨ ਔਨਲਾਈਨ ਨਹੀਂ, ਮਿਲ ਦੇ ਸਕਦੇ ਕੋਈ, ਉਹਨਾਂ ਨੂੰ ਪੈਸੇ ਦੇਣੇ, ਦੇਣੇ ਪੈਂਦੇ ਆ।
ਜੀ, ਪਰ ਔਨਲਾਈਨ ਚ ਤਾਂ ਹਰ ਕੋਈ ਕਮਉਣ ਲਈ ਬੈਠਾ, ਜਿਹੜਾ ਸਮਾਨ ਦੇਣ ਆਏਗਾ ਉਹ ਵੀ ਕਮਉਣ ਲਈ ਬੈਠਾ, ਜਿਹੜਾ ਆਫਲਾਈਨ ਹੈਗਾ ਉਹ ਵੀ ਕਮਉਣ ਲਈ ਬੈਠਾ। ਹਰ ਕੋਈ ਕਮਾਉਣ ਲਈ ਬੈਠਾ, ਪਰ ਹਾਂਜੀ, ਜੀ -ਜੀ, ਔਨਲਾਈਨ ਅਤੇ ਔਫ, ਔਫਲਾਈਨ ਦੋਨੋਂ ਸਹੀ ਪਰ ਮਹਿੰਗਾਈ ਦਾ ਫਰਕ ਹੈਗਾ ਦੋਨਾਂ 'ਚ, ਹੋਰ ਕੋਈ ਫਰਕ ਨਹੀਂ ਹੈ, ਮਹਿੰਗਾਈ ਅਤੇ ਇੱਕ ਕੁਆਲਿਟੀ 'ਚ ਫਰਕ ਹੈਗਾ, ਉਹਨਾਂ ਦੀ, ਕਿਸ ਤਰ੍ਹਾਂ ਦਾ ਆ ਰਿਹਾ, ਠੀਕ ਹੈ ਜੀ, ਓਕੇ ਜੀ।